ਦਸਛੇਵੇਂ
ਸ ਸਤਿ ਸ੍ਰੀ ਅਕਾਲ ਜੀ ਵਧੀਆ, ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ?
ਹਮ। ਮੈਂ ਵੀ ਬਹੁਤ, ਬਹੁਤ ਵਧੀਆ ਹ। ਹੋਰ ਕਿਵੇਂ ਚੱਲ ਰਿਹਾ ਮੌਸਮ ਵਗੈਰਾ ਠੀਕ ਹੈ ਉੱਥੇ ਦਾ?
ਹਾਂਜੀ -, ਹਾਂਜੀ ਮੌਸਮ ਵਧੀਆ ਮੀਂਹ ਪੈ ਪਿਆ ਤੁਸੀਂ ਦੱਸੋ ਉੱਧਰ ਕਿਵੇਂ ਆ?
ਅੱਛਾ, ਅੱਛਾ ਤਾ ਹੱਟਿਆ ਬਸ ਠੀਕ ਆ ਮੈਂ ਕੱਲ। ਮਾਲਵੇ ਵਾਲੇਂ ਪਾਸੇ ਹੋ ਨਾ ਤੁੇ ਵੀ ਸ਼ਾਇਦ?
ਹਾਂਜੀ, ਹਾਂਜੀ।
ਹਾਂ ਬਸ, ਖ਼ਬਰਾਂ 'ਤਾਂ ਆ ਹੀ ਰਹੀਆਂ ਨੇ ਵੀ ਮੀਂਹ ਤਾਂ ਹੈਗਾ, ਵੀ ਅੱਜ ਤਾਂ ਕਹਿ ਰਹੇ ਸੀਗੇ ਵੀ ਆਊਗਾ ਇੱਥੇ ਵੀ। ਤੇ ਠੰਡੀ 'ਹਵਾ' ਹੈ, ਕੀ ਪਤਾ ਰਾਤੀ ਪੈ ਜੇ।
ਅੱਛਾ। ਹਾਂ ਸਾਡੇ ਵੀ ਇਧਰ ਮਤਲਬ ਵੱਧ ਸੁਆਹ ਦਾ ਵਾਧੂ ਸੀ ਸਵੇਰ ਦਾ ਪਰ? ਥੋੜ੍ਹੀ ਦੇਰ ਹੀ ਪਿਆ, ਮੀ ਅੱਧਾ ਪੋਣਾ ਘੰਟਾ ਹੀ ਪਿਆ ਇੰਨਾ ਨੀ ਪਿਆ ਬੱਦਲ ਬਾਕੀ ਉੱਡ, ਉੱਡ ਗਿਆ ਸਾਰਾ। ਹਵਾ ਕਰਕੇ।
ਹਾਂ ਬਸ ਇੱਥੇ ਆਏ ਹੋਣਾ।
ਹੋ ਸਕਦਾ ਹੈ ਜੀ ਹਾਂਜੀ, ਹਾਂਜੀ। ਹੋ ਠੀਕ ਹੈ ਜੀ ਹਾਂਜੀ।
ਮੈਂ ਕਿਹਾ ਅੱਜ - ਕੱਲ੍ਹ ਵੈਸੇ ਉਹੀ ਆ ਮੌਸਮ ਵੀ ਹੋ ਗਿਆ, ਕੁਛ ਗਰਮੀ ਵੀ ਹੋ ਗਈ ਕੁਛ ਤੇ।
ਹ।
ਵੀ ਲੋਕਾਂ ਦੀ 'ਜਾਨ' ਵਗੈਰਾ ਵੀ ਬਹੁਤ ਜਾ ਰਹੀ ਹੈ ਕੋਈ। ਕਿਸੇ ਨੂੰ ਮਾਰ ਕਰ ਰਿਹਾ, ਕੋਈ ਆਪ ਹੀ ਐਕਸੀਡੈਂਟਾਂ ਚ ਮਰ ਰਿਹਾ ਕੋਈ 'ਆਤਮ ਹੱਤਿਆ' ਕਰ।
ਅਸੀਂ ਮੈਂ ਵੀ ਮਤਲਬ ਅਖ਼ਬਾਰ ਹੀ ਪੜ੍ਹ ਕੇ ਹਟੇ ਸੀ, ਥੋੜੇ ਟਾਈਮ ਪਹਿਲਾਂ। ਉੱਥੇ ਅਸੀਂ ਵੀ ਪੜਿਆ ਅੱਜ। ਕੱਲ ਮਤਲਬ ਮੌਤਾਂ ਦੇ ਆਂਕੜੇ ਵਧੀ, ਜਾ ਰਹੇ ਉਹ ਵੀ 'ਐਕਸੀਡੈਂਟ' ਕਰਕੇ ਸਮਝ ਨਹੀਂ ਆ ਰਹੀ? ਅ 'ਐਕਸਸੀਡੈਂਟ' ਇਹਨੇ ਵਾਧੇਏਂ ਰਹੇ ਆ।
ਵਧਣਗੇ ਕਿਉਂ, ਇਹ ਤਾਂ ਕਿਉਂ ਨਾ ਸਮਝ ਆਵੇ ਬਈ ਵੀ ਦੇਖੋ। ਸਾਰਾ ਕੁਛ ਜੇ ਇਨਸਾਨ ਦੀ ਸਹੂਲੀਅਤ ਲਈ ਬਣਾ ਰੱਖਿਆ ਸਰਕਾਰ ਨੇ, ਸਾਰਾ ਕੁਛ ਜੇ ਹਾਈਵੇ ਵੀ ਬਣਾ। ਤੇ ਆ ਟੁੱਟੀਆਂ ਰੋਡ ਵੀ, ਚਲੋ ਜਿੱਥੇ ਨਹੀਂ ਵਿਕਾਸ ਹੋ ਰਿਹਾ ਉੱਥੇ ਸਰਕਾਰ ਜਿੰਮੇਦਾਰ ਆ। ਉਹੀ ਖੇਤਰਾਂ ਦੀ, ਅਹ ਵਿੱਚ ਸੈਂਟਰਲਾਈਜ਼ ਤਾਂ ਕੀ ਕਰੇਗੀ ਸਰਕਾਰ। ਜਿੱਥੇ ਵਿਕਾਸ ਨਹੀਂ ਹੋਇਆ ਜਾਂ ਫਿਰ। ਜੇ ਆਪਣੀ ਸਹੂਲਤਾਂ ਲਈ, ਟ੍ਰੈਫਿਕ ਰੂਲ ਵੀ ਬਣੇ ਹੋਏ ਨੇ ਨਾ, ਤਾਂ ਉਹਦੀ ਆਪਾਂ ਪਾਲਣਾ ਨਹੀਂ ਕਰ ਰਹੇ। ਜਾਂ ਕੋਈ ਇਨਸਾਨ ਉਹਦੀ ਪਾਲਣਾ ਨਹੀਂ ਕਰ ਰਿਹਾ ਕੋਈ, ਕੋਈ ਵੀ ਜਨਮ ਪਾਲਣਾ ਨਹੀਂ ਕਰ ਰਿਹਾ ਤੇ। ਫਿਰ ਹੈ ਹੀ ਹੈ ਵੀ ਉਹ, ਇੱਕ ਤਾਂ ਹਾਈ ਸਪੀਡ ਤੇ ਗੱਡੀਆਂ ਚਲਾਣਾ। ਪੀ, ਸ਼ਰਾਬਾਂ ਪੀ- ਪੀ ਕੇ ਨਸ਼ੇ ਕਰ ਕਰਕੇ ਗੱਡੀਆਂ ਚਲਾਣਾ। ਫੇਰ ਉੱਥੇ ਤਾਂ ਫੇ, ਮੌਤ ਦੇ ਘਾਟ ਨਾ ਉਤਰਨਗੇ ਤਾਂ ਕੀ ਹੋਊਗਾ।
ਇਹ ਤਾਂ ਸਹੀ ਹੈ ਜੀ, ਉਹ ਤਾਂ, ਦੇਖੋ ਆਹਨ੍ਹ। ਓਵਰ ਸਪੀਡਿੰਗ ਤਾਂ ਮੈਂ, ਤੁਹਾਡੀ ਬਿਲਕੁਲ ਗੱਲ ਨਾਲ ਸਹਿਮਤ ਹਾਂ ਤੇ ਦੂਜੀ ਸ਼ਰਾਬ ਵਾਲੀ ਗੱਲ ਨਾਲ ਹੀ ਸਹਿਮਤ। ਤਾਂ, ਦੇਖੋਹ ਵੱਡੇ ਸ਼ਹਿਰਾਂ 'ਚ ਤਾਂ ਆਮ ਹੀ ਗੱਲ।
ਆਹਾਂ ਮ ਆ, ਤੇ ਦੂਜੇ ਦਿਨ ਹੀ ਕੁੁਛ ਨਾ ਕੁਸ਼। ਅ ਗੇ, ਨਾਲੇ ਸਿੱਖਿਆ ਵੀ ਨਹੀਂ ਲੈਂਦੇ ਇੱਕ -ਦੂਜੇ ਤੋਂ।
ਸਿੱਖਿਆ ਤਾਂ ਦੂਰ ਦੀ ਗੱਲ ਹੈ ਜੀ, ਹੁਣ ਰਾਤ ਨੂੰ ਜਾਂਦੇ ਲੋਕੀ ਕਲੱਬਾਂ 'ਚ। ਕਲੱਬਾਂ 'ਚ ਸ਼ਰਾਬ- ਸਰਾਬ ਪੀ ਕੇ ਆ ਕੇ ਆਪ ਇੱਕੋ। ਖੁਦ ਹੀ ਗੱਡੀ ਚਲਾ ਕੇ ਘਰ ਮੁੜ ਆਉਂਦੇ ਨੇ, ਨਾ ਉਹਨਾ ਨੂੰ ਪਤਾ। ਪਤਾ ਲੱਗਦਾ ਆਸੇ ਪਾਸੇ ਕੋਈ ਆ ਰਿਹਾ, ਕੋਈ ਆ ਆਉਂਦਾ ਵੇਖਦਾ‌ ਕਿ ਨਹੀਂ, ਇਹਨੇ ਤਾਂ ਸ਼ਰਾਬ 'ਚ ਹੁੰਦੇ, ਹੁੰਦੇ ਡੋਲੇ ਹੋਏ। ਸਮਝ ਨਹੀਂ ਆਉਂਦੀ ਉਹਨਾਂ ਨੂੰ, ਇਹਨਾਂ ਦਾ ਨਸ਼ਾ ਦਿਮਾਗ ਨੂੰ ਚੜ ਜਾਂਦਾ ਉਹਨਾਂ ਦੇ। ਹੁਣ ਤੁਸੀਂ ਇਹ ਦੇਖੋ। ਉਹਨਾਂ ਲਾਈਟਾਂ ਸਾਡੇ ਸ਼ਹਿਰ 'ਚ ਵੀ ਲਾਈਟਾਂ ਲੱਗੀਆਂ, ਕੋਈ ਬੰਦਾ ਇੱਥੇ ਲਾਈਟਾਂ ਤੇ ਰੋਕ ਕੇ। ਅਹ ਰਾਜੀ ਨਹੀਂ ਹੈਗਾ ਜੀ। ਉਹਨਾਂ ਨੂੰ ਹੈ ਅਸੀਂ ਰੋਕੀਏ ਕਿਉਂ, ਅਸੀਂ ਲੇਟ ਹੁੰਦੇ ਪਏ ਹ ਲੇਟ ਨੂੰ ਕੀ ਹੋ ਜਾਏਗਾ, ਜੇ। ਜੇ ਤੁਸੀਂ ਮਤਲਬ ਰੈਡ ਲਾਈਟ ਤੋਂ ਲੰਘੋਗੇ, ਹੁਣ ਦੂਜੇ ਪਾਸੋਂ ਵੀ ਤਾਂ ਕੋਈ ਆਉਂਦਾ ਹੀ ਪਿਆ ਹੋਏਗਾ ਨਾ। ਤੁਸੀਂ ਉਹਨੂੰ ਵੀ ਮੌਤ ਦੇ। ਘੇਰੇ' ਚ ਲੈ ਕੇ ਆਓਗੇ, ਤੁਸੀਂ ਆਪਦੀ ਵੀ ਜਾਨ, ਮਤਲਬ ਜੋਖਿਮ 'ਚ ਪਾਓਗੇ।
ਉਹੀ ਹੈ ਨਾ ਲਾਲ ਬੱਤੀ ਹੈ ਜੇ ਕਹਿੰਦੇ ਤਿੰਨ ਸਿਗਨਲ ਬਣੇ ਪਏ ਆ ਉਹਦੀ ਪਾਲਣਾ ਤੇੇ, ਇੰਨੀ ਹੀ ਬੰਦਾ ਕਰ ਲਏ ਨਾ, ਜਿੱਥੇ ਆਪਣੇ ਭਾਰਤ 'ਚ ਤਾਂ ਪਤਾ ਲੋਕਾਂ ਨੂੰ ਕਾਹਲੀ, ਕਾਹਲੀ ਆ ਵੀ ਜੇ ਤੁਸੀਂ ਨੌਕਰੀਆਂ ਤੇ ਜਾਣਾ, ਅੱਛਾ, ਕੰਮ ਕਾਰ ਸਕੂਲ ਵਗੈਰਾ ਕਿਤੇ ਜਾਣਾ, ਪੰਜ ਵਜੇ ਲੇਟ ਪਹੁੰਚ ਜੋਗੇ, ਜਾਨ ਤਾਂ ਬਚੇਗੀ, ਇਨਾ ਤੋਂ ਹੋ ਜਾਓਗੇ ਤੁਸੀਂ, ਦਸ ਪੰਜ ਮਿੰਟ ਲੇਟ ਹੋ ਕੇ ਤੁਹਾਡੀ ਜਾਨ ਥੋੜ੍ਹੀ ਲੈ ਰਿਹਾ, ਉੱਥੇ ਆ ਲੈ ਲੂਗਾ, ਤੁਸੀਂ ਇੰਨੀ ਆਏ ਹੋ ਕਿ ਆਪ ਹੀ ਜਾਂ ਤੁਸੀਂ, ਜਹਾਨ ਜਾਨ ਜਹਾਨ, ਹੁਣ ਬਾਹਰ ਵਾਲੇ ਦੇਸ਼ ਨੇ, ਜਪਾਨ ਅਮਰੀਕਾ ਹੋ ਗਏ ਇਹ, ਉਹ ਤੁਸੀਂ ਦੇਖੋਗੇ ਨਾ ਕਦੇ ਉਹ ਇੰਨੀ, ਜ਼ਿਆਦਾ ਉਹਨਾਂ 'ਚ ਇਹ ਸਮਝ ਆ ਨਾ, ਇੱਕ ਸਿਵਿਕ ਸੈਂਸ ਜਿਹੜੇ ਆਪਾਂ ਚੀਜ਼ ਕਹਿ ਦਿੰਦੇ ਹਾਂ ਅੰਗਰੇਜ਼ੀ 'ਚ, ਇੰਨੀ ਜ਼ਿਆਦਾ ਨਾ ਉਹਨਾਂ 'ਚ, ਜਵਾਕ ਤੋਂ ਲੈ ਕੇ ਵੱਡੇ ਈਵਨ ਬਜ਼ੁਰਗ ਵੀ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਅਸੀਂ ਲੇਟ ਹੋ ਰਹੇ ਹਾਂ ਕੋਈ ਕੁਛ ਨਹੀਂ, ਬਸ ਜੋ ਚੀਜ਼ ਬਣੀ ਹੈ ਨਾ ਨਿਯਮਾਂ ਅਨੁਸਾਰ ਉਹ ਤਾਂ, ਪਾਲਣ ਕਰਕੇ ਹੀ ਰਹਿਣੀ ਉਹਨਾਂ ਨੇ
ਇਹ ਇੱਥੇ ਦਾ ਮਤਲਬ ਉਲਟਾ ਹੀ ਹੈ ਆਪਾਂ ਕਹਿ ਹੀ ਸਕਦੇ ਹਾਂ, ਹੁਣ ਤੁਸੀਂ ਇਹ ਵੇਖ ਲਓ ਆਪਣੇ ਸ਼ਹਿਰਾਂ 'ਚ ਹੁਣ ਤੁਸੀਂ ਇਹ ਆਪੇ ਦੇਖ ਹੀ ਸਕਦੇ ਹੋ ਕਿ, ਬਾਰਾਂ -ਬਾਰਾਂ ਸਾਲਾਂ ਵਾਲੇ ਜਵਾਕ ਓ ਜਿਹੜੇ ਟੀਵਾ ਮੋਟਰਸਾਈਕਲ ਚਲਾਈ ਫਿਰਦੇ ਨੇ, ਸਾਡੇ ਟਾਈਮ 'ਚ ਤਾਂ ਇਹ ਚੀਜ਼ਾਂ ਹੀ ਨੀ ਅ ਸੁਣੀਆਂ ਸੀਗੀਆਂ, ਅਸੀਂ ਤਾਂ ਖੁਦ ਸੈਕਲਾਂ ਤੇ ਜਾਂਦੇ ਸੀਗੇ ਉਹ ਤਾਂ ਐਂ ਚਲਾਉਂਦੇ ਆ ਤੁਸੀਂ ਆਪੇ ਸੋਚੋ ਹੁਣ ਜੇ ਬਾਰਾਂ ਸਾਲ ਵਾਲੇ ਜਵਾਕ ਨੂੰ ਆਪਾਂ ਮੋਟਰਸਾਈਕਲ ਫੜਾ ਦਾਂਗੇ ਤੇ ਤੁਸੀਂ ਦੇਖੋ ਨਾ, ਉਹ ਕਿਸੇ ਨੂੰ ਵੀ ਮਤਲਬ ਅਹ ਜੇ ਐਕਸੀਡੈਂਟ ਕਰਦੇ। ਮਤਲਬ ਉਹ ਕਿਸੇ ਨੂੰ ਹੀ ਸੱਟ ਵੱਜ ਜੇ, ਤੇ ਉਹ ਹਣ ਫਸਣਗੇ ਤਾਂ ਮਾਂ ਪਿਓ ਹੀ ਨਾ ਵਿੱਚ।
ਫਸਣਗੇ ਵੀ ਤੇ,
ਇਹ ਵੀ ਹੈ ਨਾ ਕਿ ਉਹ ਜੁਰਮ ਹੀ ਹੈ। ਉਹ ਤੇ ਆਪਾਂ ਨੂੰ ਜਿਵੇਂ ਆਪਾਂ ਦੇਖ, ਖੇ ਹੀ ਹੋਇਆ ਅਠਾਰਾਂ ਸਾਲ ਤੋਂ ਪਹਿਲਾਂ ਕਿਸੇ ਨੂੰ ਲਾਇਸੈਂਸ ਤਾਂ ਮਿਲਦਾ ਨੀ, ਹੁਣ ਬਿਨਾਂ ਲਾਇਸੈਂਸ ਤੋਂ ਚਲਾਈ ਜਾਣਗੇ, ਉੱਥੋਂ ਤੁਸੀਂ ਇਹ ਮੰਨੋ ਕਿ ਨਾ ਕਿਸੇ ਦੇ ਸਿਰ ਤੇ ਹੈਲਮੇਟ ਹੁੰਦਾ ਨਾ, ਕੋਈ ਚਲਾਉਂਦਾ, ਨਾ ਸੀਟ ਸੀਟ ਬੈਲਟ ਲਾਈ ਹੁੰਦੀ ਆ, ਠੀਕ ਹੈ ਨਾ ਨਾ ਜਿਹੜਾ ਜੇ ਪਿੱਛੇ ਬੈਠੇ ਕੋਈ ਮੋਟਰਸਾਈਕਲ ਤੇ ਨਾ ਉਹਨੇ ਹੈੇਲਮੇਟ ਪਾਇਆ ਹੁੰਦਾ ਹੈ। ਹੁਣ ਤੁਸੀਂ ਵੇਖੋ, ਨਾ ਅ ਵੱਡੇ ਸ਼ਹਿਰ ਆ ਚੰਡੀਗੜ੍ਹ ਵਾਲੇ ਪਾਸੇ ਕਿਉਂ ਸਾਰੇ ਅ ਰੂਲ ਲਾਗੂ ਹੁੰਦੇ ਪਏ ਆ, ਆਪਣੇ ਇੱਥੇ ਕਿਉਂ ਨਹੀਂ ਨਿਯਮ ਪਾਲਣਾ ਹੁੰਦੇ ਭਾਈ, ਉੱਥੇ ਹੀ ਕਿਉਂ ਪਾਲਣਾ ਹੁੰਦੀ ਪਾਈ, ਕਿਉਂ ਸਖਤੀ ਆ ਪੂਰੀ, ਨਾਲ ਦੀ ਨਾਲ ਚਲਾਉਣ ਕਟੀਨਦੇ ਤਾਂ ਕਰਕੇ। ਤੁਸੀਂ ਮੰਨੋਗੇ ਉੱਥੇ ਕੋਈ ਵੀ ਜਿਹੜਾ ਛੋਟਾ ਜਵਾਕ ਨਾ। ਉਹ ਮਤਲਬ ਉਹਨੂੰ ਮੋਟਰਸਾਈਕਲ ਨਹੀਂ ਦਿੱਤਾ ਜਾਂਦਾ। ਸਿਰਫ ਉਹ, ਚਾਹੇ ਵੱਡੇ ਵੀ ਹੋਣ ਨਾ ਉਹ ਫਿਰ ਵੀ ਜੇ ਉਹਨਾਂ ਨੂੰ ਕੁਛ ਚਲਾਉਣਾ ਨਾ ਨਾ ਹੁੰਦਾ ਹੋਵੇ, ਉਹ ਸਾਈਕਲ 'ਤੇ ਹੀ ਜਾਂਦੇ ਨੇ। ਇਹ ਨੀ ਕਿ ਮੋਟਰਸਾਈਕਲ ਫੜ ਲੈਣਗੇ, ਕਿਸੇ ਨੂੰ ਵੀ ਮਤਲਬ ਵਿੱਚ ਠੋਕ ਦੇਣਗੇ ਜਾਂ ਮਾਰ ਦੇਣਗੇ, ਹੋ ਜਾਏਗਾ ਕੁਛ ਉਹਨਾਂ ਨੂੰ ਮਤਲਬ ਕਿ ਇੰਨੀ ਪਾਲਣਾ ਹੁੰਦੀ ਹੈ ਉੱਥੇ,
ਕਿ ਲੋਕੀ ਨਾ ਬਿਨਾ ਲਾਇਸੈਂਸ ਦੇ ਉਹਨਾ ਨੂੰ ਉਹਨਾ ਨੂੰ ਤਾਂ ਲਾਇਸੈਂਸ ਨਾਮ ਦੀ ਚੀਜ਼ ਹੀ, ਮਤਲਬ ਐਗਜਿਸਟ ਨਹੀਂ ਕਰਦੀ, ਮਤਲਬ ਹੈ ਹੀ ਨੀ ਉਹਨਾਂ ਲਈ ਤਾਂ। ਉਹ ਤਾਂ ਬਸ ਬਿਨਾਂ ਲਾਇਸੈਂਸ ਦੇ ਹੀ ਸੀ। ਵਖ ਰਹੇ ਨੇ, ਕਰ ਰਹੇ ਨੇ, ਆਪਣੇ ਆਪ ਹੀ ਚੌੜਾਂ ਚ ਨਾਲੇ ਛੋਟੇ ਛੋਟੇ ਜਵਾਕ ਮੈਂ ਦੇਖ ਰਹੀ ਆ ਐਕਟਿਵਾ,
ਸੀਟ ਤੋਂ ਹੀ ਇਹ ਮੰਨੋ ਨਾ ਉਹਨਾਂ ਦੇ, ਹਜੇ ਤੱਕ ਥੱਲੇ ਪੈਰ ਨਹੀਂ ਪਹੁੰਚਦੇ ਤੇ ਉਹ ਬਿਨਾਂ ਪੈਰ ਪਹੁੰਚਦੇ ਚਲਾਈ ਫਿਰਦੇ ਨੇ,
ਹੋ ਰਿਹਾ ਮੈਨੂੰ ਦੱਸ। ਸਮਝ ਨਹੀਂ ਆਉਂਦੀ, ਮਾ ਮਾਪੇ ਮੈਨੂੰ ਲੱਗਦਾ, ਮਾਪੇ ਵੀ ਖਪੇ ਪਏ ਆ, ਮੈਂ ਜਿੰਨਾ ਦੇਖਿਆ ਨਾ ਵੀ ਮਾਪੇ ਵੀ ਰੋਂਦੇ ਆ ਵੀ ਸਾਡੀ ਜਵਾਕ, ਸੁਣਦਾ ਨੀ ਉਹ ਕੀ ਕਹਿਣ ਮੋਹ ਚ ਫਸੇ ਹੋਏ ਆ। ਉਹ ਕਿੰਨਾ ਵ ਕਹਿ ਦਿੰਣਗੇ ਆਪਦੇ ਜਵਾਬ ਨੂੰ।
ਸੁਣੇ ਕਿਵੇਂ ਜੇ ਤੁਸੀਂ ਮਤਲਬ ਉਹਨਾਂ ਨੂੰ ਸਮਝਾਓਗੇ ਨਾ ਉਹਨਾਂ ਨੂੰ ਡਾਂਟੋਗੇ ਨਾ, ਤੇ ਤੁਸੀਂ ਜੇ ਉਹਨਾਂ ਦੇ ਮਤਲਬ ਰੀਝਾਂ ਨੂੰ ਪੂਰੀ ਕਰੀ ਜਾਓਗੇ ਤਾਂ ਫੇਰ ਉਹਨਾਂ ਨੇ ਆਪੇ ਹੀ ਸਿਰ ਤੇ ਚੜ੍ਹਨਾ,
ਇਹ ਤਾਂ ਹੈ ਬਈ, ਪਰ ਨਾਲ ਹੀ ਨਾ ਅਹ ਅਮੀਰੀ ਜਿੱਥੇ ਹੋ ਜਾ ਨਾ ਅਮੀਰ ਬਾਪ ਦੇ ਲੋਕ ਆਪਾਂ ਕਹਿਣੇ ਆ, ਫਿਰ ਅਮੀਰ ਘਰ ਦੇ ਲੋਕ, ਉਹਨਾਂ ਨੂੰ ਤਾਂ ਜਮਾਂ ਹੀ ਉਹ ਹੁੰਦਾ ਬਸ ਤੂੰ ਤਾ ਆਪਾ ਦੇਖੀ ਵੀ ਹੋਨੇ ਆ, ਪਿੱਛੇ ਜੀ ਕਿੰਨੇ ਆਏ ਸੀ। ਕੇਸ ਕੀ ਨੰਬਰਗਿਰੀ ਚੂ ਕੋਈ ਲੰਬਰ ਗਿਨੀ ਚੂ ਕੋਈ ਹੈਗਾ ਸੀ, ਪੀ-ਪੂ ਕੇ ਤੇ ਇੱਕ ਐਕਟੀਵਾ ਆਲੇ ਨੂੰ ਮਾਰਤਾ, ਓਨੇ ਅਮੀਰ ਘੱਰ ਦੇ ਨੇ ਤੇ ਓ ਬੱਚ ਵੀ ਗਯਾ, ਓਦੀ ਤਾ ਓੱਸੇ ਟਾਈਮ ਈ, ਹਾਂ। ਮੌਤ ਹੋਗੀ ਓਸੇ ਟਾਈਮ, ਕਿਸੇ ਦਾ ਮੁੰਡਾ, ਕਿਸੇ ਦਾ ਕੀ ਲੱਗਦਾ ਕਿਸੇ ਦਾ, ਕਿੰਨੀ ਬੁਰੀ ਮੌਤ ਓ ਮਰਯਾ। ਕਿੱਸੇ ਨੂੰ ਵੀ ਓਦੀ ਜਾਨ ਨਾਲ ਫ਼ਰਕ ਨੀ। ਨਾ ਓਦੀ ਕੋਈ ਸੁਨਵਾਈ ਹੋਈ, ਨਾ ਕੁਛ ਹੋਈ, ਅਮੀਰੀ ਕਾਰਕੇ ਓ ਬੰਦਾ ਪੈਹੇ ਦੇ ਦੇ ਕੇ ਕੇ ਐਧਰ-ਉਧਰ ਓਵੀ ਭ੍ਰਸ਼ਟਾਚਾਰ ਚ ਹੋਕੇ ਨਿਕਲਯੈ ਬਾਰ।
ਸੋਲਾ ਸਾਲ ਦਾ ਮੁੰਡਾ ਸੀ ਜੀ, ਗੁਜਰਾਤ ਵਿੱਚ ਬਿਜਨਸ ਮੈਨ ਦਾ ਮੁੰਡਾ ਸੀਗਾ। ਓ ਮਲਬ ਵੱਡੀ ਗੱਡੀ ਚ ਸੀ, ਜਿਵੇਂ ਅਮੀਰ ਲੋਕ ਹੁੰਦੇ ਨਾ ਪਾਰਟੀ, ਪੂਟੀ ਤੋ ਆਂਦੇ ਆ। ਓਦੇ ਜਨਮ ਦਿਨ ਸੀ ਜਵਾਕ ਦਾ ਤੇ ਮਤਲਬ ਓਨੇ ਨਾ ਵੇੱਚ ਸਾਮਨੇ ਐਕਟਿਵਾ ਤੇ ਆਂਦਾ ਵਯਾ ਸੀ ਕੋਈ ਬੰਦਾ, ਓਂਦੇ ਵੇਚ ਮਾਰੀ ਗੱਡੀ ਉੱਤੇ ਚੜ ਗਈ, ਤੇ ਉਹ ਮਰ ਗਿਆ, ਤੇ ਅਗਲੇ ਦਿਨ ਮਤਲਬ ਇਹ ਤਾ ਹੋ ਗਿਆ ਜੁਰਮ ਹੋ ਗਿਆ। ਹੁਣ ਉਹ ਦੇਖੋ, ਉਹ ਤਾ ਪਾਲਨਾ ਕਰਦਾ ਈ ਨੀ ਸੀ ਟ੍ਰੈਫਿਕ ਰੂਲਾਂ ਦੀ ਤਾਂ ਕਰਕੇ ਤੁਹੀ ਏ ਮੇਲੋ, ਦੇਖੋ ਕਿ ਓਹਨੂੰ ਦੋ ਦਿਨ ਬਾਦ ਬਾਰ ਫਿਰਦਾ ਸੀ, ਜੇਲ ਜੋ ਜ਼ਮਾਨਤ ਹੋਈ, ਹੋਈ ਸੀ ਓਂਹਦੀ
ਮੈਂ ਓਹੀ ਕਹਿ ਰਹੀ ਆ ਨਾ ਵੀ ਲੋਕਾਂ ਨੂੰ ਨਾ ਤਾ ਕਿਸੇ ਲਈ ਹਮਦਰਦੀ ਰਹਿ ਗਈ ਏ, ਨਾ ਤਾ ਕੋਈ ਏ ਦੇਖਦਾ ਵੀ ਕੀ ਗਲਤ ਕੀਤਾ ਆ ਤਾਂ। ਥੋੜੀ ਸ਼ਰਮ ਰੱਖੀਏ ਓਦੀ, ਤੇ ਅੱਗੇ ਆਉਣ ਵਾਲੇ ਟਾਈਮ ਚ ਹੁਨ ਐਹੋ ਜਿਹਾਂ ਨੂੰ ਤੇ ਸ਼ੈਅ ਮਿਲਦੀ ਐ, ਐਹੋ ਜਿਹਾਂ ਨੂੰ ਤਾ ਐਂ ਹੁੰਦੇ ਵੀ ਸਾਡੇ ਮਗਰ ਕੋਈ ਹੈ ਨੀ, ਨਾ ਅੱਗੇ ਕੋਈ ਹੈ ਨੀ ਬੱਸ ਅਸੀ ਉਹ ਇੱਕ ਰੁਤਬੇ ਨਾਲ ਜਿਹੜਾ ਜੀ ਰਹੇ ਆਂ, ਸਾਡੇ ਪੈਸ ਕੋਲ ਪੈਹੇ ਹੈ, ਬੱਸ ਓਦਾ ਇੱਕ ਅਹੰਕਾਰ ਹੈ, ਅੰਹਕਾਰ ਕਰਕੇ ਕੇ ਤਾ ਫੇਰ ਜੁਰਮ ਕੀ, ਤਾ ਕਿਸੇ ਵੀ ਹੈਵਾਨੀਅਤ ਤੇ ਉਤਰਨ ਲੱਗੇ ਵੀ ਇਨਾਂ ਨੂੰ ਕੋਈ ਲਾਜ ਸ਼ਰਮ ਨੀ ਆਂਦੀ। ਨਾ ਆ ਸਕਦੀ ਐ ਕਦੇ, ਭਾਵੇਂ ਉਹ ਕੋਈ ਇਸਤਰੀ ਐ, ਭਾਵੇਂ ਕੋਈ ਪੁਰਸ਼ ਐ, ਭਾਵੇਂ ਕੋਈ ਵੱਡਾ ਨੇਤਾ, ਭਾਵੇਂ ਕੋਈ ਠੀਕ ਠਾਕ ਕਾਰਦੈ ਆ, ਜੋ ਮਰਜ਼ੀ ਹੋਏ ਇੱਕ ਵਾਰੀ ਓਹਨੂੰ ਸ਼ੈਅ ਦੇਤੀ ਨਾ ਕਿਸੇ ਵੀ ਤਰਾ ਦੀ, ਉਹ ਗਿਆ।
ਅੱਜ-ਕੱਲ ਜੇ ਕਿਸੇ ਨੇ ਲਾਇਸੈਂਸ ਵੀ ਲੈਣੇ ਨਾ, ਉਹ ਕੋਈ ਵੀ ਬੰਦਾ ਜਾਕੇ ਦੋ ਨੰਬਰ ਚ ਵੀ ਲੈ ਲੈਂਦੈ, ਚਾਏ ਓਥੇ ਚਲਾਨਾ, ਮਤਲਬ ਵਖਾਏ ਕਿ ਬਈ ਮੈਨੂੰ ਆਂਦੀ ਐ ਕਿ ਨਈ, ਕੋਈ ਓਹਨੇ ਟਰਾਇ ਲ ਟਰੂਇਲ ਨੀ ਦੇਣਾ। ਬਿਨਾਂ ਟਰਾਇਲ ਤੋ ਈ ਪੈਹੇ ਦੋ ਨੰਬਰੀ ਦੇਕੇ, ਓਹਨਾਂ ਨੂੰ ਲਾਇਸੈਂਸ ਮਿਲ ਜਾਂਦੈ। ਜੇ ਕੋਈ ਐਕਸੀਡੈਂਟ ਹੋ ਜਾਂਦਾ ਤੇ ਫੇਰ ਉਹ ਫਸਦੇ ਤਾ, ਚਲੋ ਬੰਦਾ ਹੈ ਈ। ਪਰ ਦੇਖੋ ਨਾ ਤੁਸੀ ਲਾਇਸੈਂਸ ਈ ਨਾ ਦੋ, ਬਾਹਰਲੇ ਮੁਲਕਾਂ ਚ ਤਾਂ ਐਂ ਲਾਇਸੈਂਸ ਬੰਨਦਾ ਵੀ ਨਹੀ।
ਸਈ ਗੱਲ ਆ ਉਹ ਤਾ, ਮੈਂ ਕੈ ਰਹੀ ਆਂ ਆਪਾਂ ਨੂੰ ਕਿੰਨਾ ਕੁੱਛ ਹਜੇ ਪਤਾ ਨੀ ਆਪਾਂ ਨੂੰ ਸਰਕਾਰਾਂ ਨੂੰ ਪਤਾ ਨੀ ਕਿ ਕਿਵੇਂ ਆਪਾਂ ਯੋਗਦਾਨ ਦੇਣਾ, ਲੋਕ ਲੋਕਾਂ ਦੀ ਜ਼ਿੰਦਗੀਆਂ ਚ ਇਹ ਹੈ ਕਿਵੇਂ ਆਪਾਂ ਆਪਦੇ ਦੇਸ਼ ਨੂੰ ਸਈ ਪਚਾਣੈ। ਬੱਸ ਤੁਸੀ ਐ ਥੋੜੀ ਏ ਵੀ ਹੁਨ ਭਾਰਤ ਦਾ ਵਿਕਾਸ ਹੋ ਰਿਆ, ਭਾਰਤ ਅੱਗੇ ਆ ਰਿਆ। ਭਾਰਤ ਜਦੋ ਆਪਨੀ ਛੋਟੀ, ਛੋਟੀ ਚੀਜ਼ਾਂ ਨੂੰ ਨਈ ਸਹੀ ਕਰੇਗਾ ਨਾ ਉਦੋਂ ਤੱਕ ਏਦਾ ਵਿਕਾਸ ਨਈ ਗਿਣਿਆ ਜਾਏਗਾ। ਅਪਨੀ ਨਿਗਾਹ ਚ, ਦੁਨੀਆਂ ਲਈ ਤਾਂ ਬੱਸ ਪੈਹੇ ਖਰ ਖੱਟੀ ਜਾ ਰਿਆ, ਐਥੋ ਤੇਲ ਮੰਗਾ ਲਿਆ, ਉਥੋ ਤੇਲ ਮੰਗਾ ਲਿਆ, ਐਂ ਹੋਗਿਆ, ਐਂਥੋਂ ਪਾਣੀ ਖੱਟ ਲਿਆ, ਐਂ ਕਰ ਲਿਆ, ਐ ਰਿਸ਼ਤੇ ਬਨਾ ਲਏ ਦੂਜੇ ਦੇਸ਼ਾਂ ਨਾਲ, ਓਹਦਾ ਕੋਈ ਫੈਦਾ ਨੀ, ਜਦੋ ਤੁਸੀ ਥੱਲੇ ਆਵਦੀ ਨਿੱਜੀ ਚੀਜ਼ ਨੀ ਦੇਖ ਰਹੇ ਵੀ ਲੋਕਾਂ ਦੀ ਜਾਨ ਈ ਨੀ ਜੇ, ਵੱ ਵੱਸ ਉਥੇ ਬੱਚ ਪਾ ਰਹੀ ਐ ਤੁਆਡੇ ਤੋਂ, ਯਾ ਤੁਸੀ ਕਿਸੇ ਨੂੰ ਸਈ ਤਰਾਂ ਨੀ ਕੁੱਛ ਕਰ ਪਾ ਰੇ, ਤੁਸੀ ਸਰਕਾਰ ਹੋਨ ਦਾ ਫਾਯਦਾ ਨੀ ਤੁਸੀ ਸਈ ਚੱਕ ਰਹੇ ਤਾਂ ਉਹ ਸਬ ਬੇਕਾਰ ਐ, ਉਹ ਖੂਹ ਚ ਜਾਨ ਆਲੀ ਗੱਲ ਆ ਸਾਰੀ ਸਾਰਾ ਕੁਛ ਤੁਹਾਡਾ ਕੀਤਾ ਕਰਾਇਆ ਖੂਹ ਵਿੱਚ ਐ ਕਿਉਕਿ ਤੁਸੀ ਸਬ ਆਵਦੇ ਹੀ ਆਵਦੇ ਹੀ ਰੁਤਬੇ ਤੇਜ਼ ਕਰਨ ਚ ਲੱਗੇ ਹੋਏ ਓ। ਭਾਵੇਂ ਕੋਈ ਵੀ ਸਰਕਾਰ ਐ ਵੱਡੀ ਤੋ ਛੋਟੀ, ਕਿਸੇ ਨੂੰ ਕੋਈ ਜਾਨ ਦੀ ਕੀਮਤ ਨੀ ਪਰਵਾ ਨੀ
ਫੈਸਲਾ ਲੈਣੇ ਪੈਣੇ ਥੋੜੇ ਜੇ ਉ ਏ, ਮਤਲਬ ਕਿ ਸਖ਼ਤ ਫੈਸਲੇ ਲੈਨ ਦੀ ਲੋੜ ਹੈਗੀ। ਕਿ ਓਹਨਾਂ ਨੂੰ ਕਿ
ਕਿ ਵੀ ਇਹ ਸਰਕਾਰ ਉਹਨੂੰ ਤਾਂ ਹੈ ਹੀ ਨਹੀਂ ਫਰਕ ਹੀ ਨਹੀਂ ਜਿੱਥੇ ਮਰਜ਼ੀ ਕੋਈ ਹੁੰਦਾ ਰਹੇ ਇੱਕ ਤਾਂ ਹਰ ਹਰ ਰਾਜ ਦੀ ਹਰ ਹਰ ਰਾ
ਬਈ ਲੋਕੀ ਜੇ ਦੇਖੋ ਨਾ ਜੇ ਲੋਕੀ ਆਪਦੀ ਆਵਾਜ਼ ਉਠਾਣਗੇ ਨਾ। ਤਾਂ ਹੀ ਮਤਲਬ ਜੇ ਆਵਾਜ਼ ਲੋਕੀ ਚੱਕਣਗੇ ਹੀ ਨਾ ਤੇ ਫਿਰ ਸਰਕਾਰ ਕਿੱਥੋਂ ਕੰਮ ਕਰੇਗੀ। ਜੇ ਆਵਾਜ਼ ਚੱਕਣਗੇ ਬਿਲਕੁਲ ਰੋਸ ਰਸਈਆ ਰੱਖਣਗੇ ਤਾਂ ਹੀ ਹੋਏਗਾ ਨਾ ਜੀ।
ਦੇਖਦੇ ਆ ਇਹਨਾਂ ਦਾ ਵੀ ਹੋਰ ਕੀ ਆ ਬਸ ਸੈਨ ਜਿੰਨਾ ਸੈ ਲਓ ਉਹਨਾਂ ਉਹੀ ਆ ਇਹ ਆ ਬਾਕੀ ਦਾ ਜਿਹੜਾ ਸੱਚ ਬੋਲਗਾ ਉਹਨੂੰ ਜੇਲ੍ਹ ਚ ਪਾ ਦਿੰਦੇ।
ਉਹ ਤਾਂ ਹੈ ਜੀ ਚਲੋ ਕੋਈ ਗੱਲ ਨਹੀਂ ਜੀ।
ਸਸ਼੍ਰੀ ਅਕਾਲ ਜੀ, ਮਿਲਦੇ ਆ ਆਪਾਂ ਕੋਈ ਗੱਲ ਨੀ, ਧਨਵਾਦ।